ਹੈਲੋ
ਹਾਂਜੀ ਮੈਮ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਤੁਸੀਂ?
ਮੈਂ ਵਧੀਆ ਤੁਸੀਂ ਦੱਸੋ
ਵਧੀਆ ਮੈਮ
ਹੋਰ ਕੀ ਕਰਦੇ ਸੀ?
ਕੁੱਛ ਨੀ ਬਸ ਝਾੜੂ ਘਰ ਦੇ ਕੰਮ ਝਾੜੂ ਪੋਚਾ ਕਰਦੀ ਸੀ ਮੈਂ।
ਠੀਕ ਹੈ ਮੈਂ ਵੀ ਅੱਜ ਤੇ ਲੇਟ ਹੋ ਗਈ ਹਾਂ ਅੱਜ ਹੁਣੇ ਹੀ ਕਰਕੇ ਹਟੀ ਹਾ ਕੁੱਛ ਤੇ ਅੱਜ ਬਾਰਿਸ਼ ਪੈ ਰਹੀ ਏ ਨਾ।
ਹਾਂਜੀ ਹਾਂ ਮੈਂ ਵੀ ਪਹਿਲੇ ਬੈਠੀ ਸੀ ਮੈਨੂੰ ਐਸੀ ਗਾ ਹੱਟ ਜੇ ਹਨਾ ਫੇਰ ਲੱਗੂਗੀ ਮੈਂ
ਠੀਕ ਹੈ।
ਹਾਂਜੀ ਫਿਰ ਹੁਣ
ਅੰਦਰ ਲਾ ਤੇ ਚਲੋ ਹੋ ਜਾਂਦਾ ਐ। ਅੰਦਰ ਲਾ ਤੇ ਚਲੋ ਹੋ ਜਾਂਦਾ ਹੈ ਪਰ ਇਹ ਹੁੰਦਾ ਨਾ ਕਿ ਬਾਹਰ ਚਿੱਕੜ ਹੁੰਦਾ ਫਿਰ ਜਦੋਂ ਆਪਾਂ ਬਾਹਰ ਅੰਦਰ ਆਨੇ ਆ ਤੇ ਅੰਦਰੋਂ ਵੀ ਫੇਰ ਓਦਾਂ ਹੀ ਹੈ। ਜਿਹੜਾ ਮੈਮ ਗੰਦਾ ਹੋ ਜਾਂਦਾ ਹੈ।
ਹਾਂਜੀ ਹਾਂ। ਕਈ ਵਾਰੀ ਫੇਰ ਬਾਹਰੋਂ ਨਾ ਉਹ ਗਿੱਲੇ ਪੈਰ ਲੈ ਕੇ। ਕੇ ਅੰਦਰ ਆ ਜਾਂਦੇ ਨੇ। ਫੇਰ ਉਹ ਖ਼ਰਾਬ ਹੋ ਜਾਂਦਾ ਹੈ।
ਹਾਂਜੀ- ਹਾਂਜੀ ਮੈਡਮ ਸਹੀ ਗੱਲ ਹੈ। ਮੈਮ ਹਾਂਜੀ ਮੈਮ। ਵੀ ਨਾ ਫਿਰ ਘਰ ਦੇ ਵਿੱਚ ਜਿਵੇਂ ਸਵੇਰ ਦੀ ਬਾਰਿਸ਼ ਪੈਣੀ ਸ਼ੁਰੂ ਹੋਈ ਹੋਈ ਏ ਨਾ। ਸਵੇਰ ਸਵੇਰ ਦੀ ਇਹ ਮਤਲਬ ਕਿ ਅੰਦਰ ਅੰਦੜ ਜੇ ਆਪਣੇ ਰੂਮ ਬਣੇ ਹੁੰਦੇ ਨੇ। ਨਾ ਉਹਨਾਂ ਚ ਪੜਦਾ ਮਤਲਬ ਕਿ? ਅਜੀਬ ਜੀ‌ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ। ।
ਹਾਂਜੀ ਹਾਂ।
ਹੋਰ ਘਰੇ ਸਾਰੇ ਵਧੀਆ।
ਹਾਂਜੀ ਹਾਂ ਸਾਰੇ ਵਧੀਆ। ਤੁਸੀਂ ਦੱਸੋ ਆਪਣੇ ਕਿਵੇਂ ਨੇ?
ਹਾਂਜੀ ਬਸ ਵਧੀਆ। ਰਾਤ ਭਾਜੀ ਆਏ ਸੀਗੇ। ਤੇ ਉਹ ਪੀਜ਼ੇ ਤੇ ਸੈਂਡਵਿਚ ਲਿਆਏ। ਉਹ ਰਾਤੀ ਗੁੜੀਆ ਨੇ ਖਾ ਲਏ।
ਠੀਕ ਹੈ।
ਤੇ ਅੱਜ ਸਵੇਰ ਦੀ। ਨਹੀਂ ਮੈਂ ਵੀ ਖਾਦੇ ਸੀਗੇ ਉਹ ਫੇਰ ਬੱਚਿਆਂ ਨੂੰ ਥੋੜ੍ਹਾ ਜ਼ਿਆਦਾ ਹੁੰਦਾ ਹੈ ਨਾ। ਆਪਣੀ ਕਂਮਪੈਸਿਟੀ ਵੀ ਹੁੰਦੀ ਆ ਬੱਚਿਆਂ ਦੀ ਏਨੀ ਕਂਮਪੈਸਿਟੀ। ਨੀਂ ਨਾ ਹੁੰਦੀ। ਉਹਨੇ ਤਿੰਨੇ ਸਨੈਕਸ ਖਾ ਲਏ ਨੇ। ਤੇ ਅੱਜ ਸਵੇਰ ਦੇ ਉਲਟੀਆ ਕਰ ਰਹੀ ਹੈ। ਤੇ ਇੱਕ ਸੌ ਦੋ ਬੁਖਾਰ ਹੋ ਰਿਹਾ।
ਠੀਕ ਹੈ। ਫੇਰ ਉਹ ਨਾ ਦੇਖਦੇ ਨੀ ਹੈਗੇ ਵੀ ਅਸੀਂ ਕਿੰਨਾ ਕ ਖਾ ਸਾਕਦੇ ਹਾਂ। ਫੇਰ ਉਹ ਤਾਂ ਨਾ ਜਿੰਨਾ ਹੁੰਦਾ। ਬਸ
ਆਪਣੀ ਏਜ ਨਾਲ ਆਪਾਂ ਚਾਹੇ ਪੂਰਾ ਪੀਜ਼ਾ ਖਾ ਲਈਏ। ਆਪਾਂ ਨੂੰ ਕੋਈ ਫਰਕ ਨਹੀਂ ਪੈਣਾ।
ਹਾਂਜੀ।
ਹੁਣ ਉਹ ਇੱਕ। ਹਾਂ ਉਹ ਹੁਣ ਹੈ ਹੀ ਦੇਖੋ ਪੰਜ ਸਾਲ ਦੀ ਹੈ। ਤੇ ਥ੍ਰਰੀ ਸਨੈਕਸ ਮੈ। ਖਾਧੇ ਆ ਥ੍ਰੀ ਭਾਜੀ ਨੇ ਖਾਧੇ ਆ। ਤੇ ਤੁਸੀਂ ਦੇਖੋ ਕਿ ਥ੍ਰੀ ਸਾਡੇ ਬਰਾਬਰ ਖਾ ਗੀ ਏ।
ਹਮ ਹਮ।
ਫਾਸਟ ਫੂਡ ਹੈ ਨਾ। ਫੇਰ ਇਨਾ ਨਹੀਂ ਖਾਣਾ ਚਾਹੀਦਾ ਬੱਚਾ। ਨੂੰ ਚਲੋ ਆਪਾਂ ਨੂੰ ਵੀ ਨੀ ਖਾਣਾ ਚਾਹੀਦਾ। ਚਲੋ ਐਵੇਂ ਹੈ ਕਿ ਆਪਣੇ ਥੋੜਾ ਹੁੰਦਾ ਕਿ ਹਾਜ਼ਮ ਹੋ ਜਾਂਦੇ ਨੇ। ਆਪਾਂ ਕੰਮ ਕਰਦੇ ਆਂ ਨਾ।
ਹਾਂਜੀ। ਬਟ ਮੈਂ ਤਾਂ ਨੀ ਏਨਾ ਖਾ ਸਕਦੀ ਹੈਗੀ ਮੇਰੇ ਚ ਏਨੀ ਕਪੈਸਿਟੀ ਨਹੀਂ। ਮੈਂ ਕੁਛ ਖਾ ਸਕਾਂ।
ਨਹੀਂ। ਉਹ ਨਾ ਦੋ ਤਰ੍ਹਾਂ ਦੇ ਸੀਗੇ। ਮਤਲਬ ਕਿ ਉਹ ਜਿਹੜਾ ਇੱਕ ਫਰੀ ਮਿਲਦਾ ਇੱਕ ਤੇ ਪਨੀਰ ਪੀਜ਼ਾ ਸੀਗਾ।
ਠੀਕ ਹੈ।
ਸਾਢੇ ਚਾਰ ਸੌ ਦੇ ਨਾਲ ਇੱਕ ਛੋਟਾ ਪੀਜ਼ਾ ਫ੍ਰੀ ਨੀ ਆਉਂਦਾ। ਨੜਿਨਵੇਂ ਨਾਈਨਟੀ ਨਾਈਨ ਵਾਲਾ।
ਹਾਂਜੀ ਹਾਂ।
ਉਹ ਪੀਜ਼ਾ ਸੀਗਾ ਕਿਉਂਕਿ ਦੋਨਾਂ ਦਾ ਟੇਸਟ- ਟੇਸਟ ਦੇਖਦੇ -ਦੇਖਦੇ ਦੋ ਸਨੈਕਸ ਤੇ ਇਏਦਾਂ ਹੀ ਹੋ ਗਏ।
ਠੀਕ ਹੈ।
ਫਰੈਦਾ ਹੁੰਦਾ ਨਾ ਟਸਟੀ ਲੱਗਦਾ ਕਦੇ- ਕਦੇ ਜਿਹੜੀ ਚੀਜ਼ ਖਾਂਦੇ ਆ। ਨਾ ਟੇਸਟੀ ਲੱਗਦੀ ਹੈ। ਪਰ ਜਿਹੜੀ ਚੀਜ਼ ਆਪਾਂ ਹਫ਼ਤੇ ਬਾਅਦ ਖਾਂਦੇ ਆਂ। ਜਾਂ ਦੋ ਦਿਨਾਂ ਬਾਅਦ ਖਾਂਦੇ ਹਾਂ। ਫੇਰ ਉਹ ਚੀਜ਼ ਜਿਹੜੀ ਟੇਸਟੀ ਵੀ ਨਹੀਂ ਲੱਗਦੀ। ਹੈਗੀ ਉਹ ਜੀਅ ਵੀ ਉਤਰ ਜਾਂਦਾ।
ਹਾਂਜੀ।
ਮੇਰਾ ਕੁਲਚੇ ਤੋਂ ਨਹੀਂ ਜੀਅ ਉਤਰਦਾ। ਚਾਹਏ ਮੈਨੂੰ ਰੋਜ਼ ਦੇਈ ਜਾਓ। ਮੈਨੂੰ ਬੜਾ ਟੇਸਟੀ ਲੱਗਦਾ 'ਕੁਲਚਾ। ਪਨੀਰ ਆਲਾ।
ਹਾਂਜੀ ਹਾਂ। ਕੁਲਚਾ ਤਾਂ ਮੈਂ ਵੀ ਖਾ ਲੈਂਦੀ ਹਾਂ। ਬਟ ਮੈਂ ਇੱਕੋ ਹੀ ਖਾ ਸਕਦੀ ਹਾਂ। ਮੈਂ ਨੀ ਮੈਂ ਰੋਜ਼ ਨੀ। ਖਾ ਸਕਦੀ। ਮਤਲਬ ਇਹ ਹੁੰਦਾ ਵੀ ਮਹੀਨੇ ਬਾਅਦ ਖਾ ਲਾ।
ਮੈਨੂੰ ਮੈਦੇ ਤੋਂ ਇਨਫੈਕਸ਼ਨ ਏ ਮੈਂ ਨਹੀਂ ਖਾ ਸਕਦੀ। ਕਿਉਂਕਿ ਡਬਲ ਰੋਟੀ ਮੈਂਦੇ ਤੋਂ ਬਣਦੀ ਨਾ ਮੈਂ ਮਤਲਬ ਜਦੋਂ ਕਦੀ ਮਾਰਕੀਟ ਕੇ ਜਾਣਾ ਹੁੰਦਾ। ਘਰ ਦਾ ਕੋਈ ਸਮਾਨ ਲੈਣ ਉਦੋਂ ਖਾਨੀ ਆ ਮਹੀਨੇ ਜਾਂ ਦੋ ਮਹੀਨੇ ਬਾਅਦ। ਅਸੀਂ ਜਾਂਦੇ ਹਾਂ ਮਾਰਕੀਟ ਚ ਆਪਣਾ ਘਰ ਦਾ ਸਮਾਨ ਲੈਣਾ। ਏਦਾਂ ਡੇਲੀ ਨੀ ਮੈਂ ਫਸ ਫੂਡ ਖਾਂਦੀ ਵੈਸ ਵੀ ਮੈਂ ਡਾਇਟ 'ਤੇ ਆ ਹੁਨ, ਨਾ ਮੈਂ ਫਾਸਟ ਕੁਛ ਛੱਡਿਆ ਹੋਇਆ ਪਰੌਂਠੇ ਮੈਂ ਨੀ ਖਾਂਦੀ ਹੈਗੀ।
ਵਧੀਆ ਚਲੋ ਰੋਜ਼ ਖਾਣਾ ਵੀ ਨਹੀਂ ਚਾਹੀਦਾ ਹੈਗਾ।
ਹਾਂਜੀ ਹਾਂ ਜਦੋਂ ਦਾ ਮੇਰਾ ਓ ਓਪਰੇਸ਼ਨ ਹੋਇਆ ਨਾ ਉਦੋਂ ਤੋਂ ਮੇਰੀ ਐਸੀਡੀ ਟੀ ਵੀ ਬਹੁਤ ਜਿਆਦਾ ਬਣਦੀ ਹੈ, ਡੇਲੀ ਮੈਨੂੰ ਮੈਡੀਸਨ ਖਾਣੀ ਪੈਂਦੀ ਹੈ ਐਸੀਡਿਟੀ ਦੀ।
ਹੋਰ ਘਰੇ ਸਾਰੇ ਕੀ ਕਰਦੇ ਪਏ ਨੇ?
ਕੁਛ ਨੀ ਬਸ ਮੰਮੀ ਹੁਣ ਰੋਟੀ ਬਣਾ ਕੇ ਹਟੇ ਨੇ ਅੱਜ ਜਲਦੀ ਬਣਾ ਲਈ। ਕਿਉਂਕਿ ਫਿਰ ਸਾਨੂੰ ਐਵੇਂ ਸੀ ਨਾ ਕਈ ਵਾਰੀ ਡੈਡੀ ਦਾ ਫੋਨ ਆ ਜਾਂਦਾ ਜਲਦੀ ਵੀ ਰੋਟੀ ਭੇਜ ਦੋ। ਵੀ ਫਿਰ ਔਖਾ ਹੋ ਜਾਂਦਾ।
ਅੱਛਾ ਕੌਣ ਲੈ ਕੇ ਜਾਂਦਾ ਰੋਟੀ ਫਿਰ?
ਹੂੰ ਚਾਚੂ ਲੈ ਜਾਂਦੇ ਨੇ ਮੇਰੇ।
ਠੀਕ ਹੈ ਇਕੱਠੇ ਨੇ ਤੁਹਾਡੇ ਖੇਤ?
ਹਾਂਜੀ ਹਾਂ, ਮਤਲਬ ਜੀਰੀ ਲਗਾਨ ਲੱਗ ਗਏ। ਹਾਂਜੀ ਹਾਂ ਕੱਲ ਲੱਗ ਗਏ ਅਸੀਂ ਤਾਂ।
ਚਲੋ ਵਧੀਆ ਇੱਥੇ ਵੀ ਸਾਡੇ ਵੀ ਲੱਗੇ ਹੋਏ ਨੇ ਚਾਚੇ ਉਰੀ।
ਠੀਕ ਹੈ।
ਹਾਂਜੀ ਹਾਂ।
ਹੁਣ ਤਾਂ ਵੈਸੇ ਸਾਰੀ ਚੀਜ਼ ਦਾ ਬਹੁਤ ਜ਼ੋਰ ਪੈ ਗਿਆ ਹੁਣ ਤਾਂ ਸਾਰੇ ਹੀ ਲੱਗਗੇ ਲਗਾਣ।
ਵੀ ਬਾਰਿਸ਼ ਦੇਖੋ ਹੁਣ ਤਿੰਨ-ਚਾਰ ਦਿਨ ਹੋ ਗਏ ਲਗਾਤਾਰ ਬਾਰਿਸ਼ ਪੈ ਰਹੀ ਹੈ ਨਾ ਮੌਸਮ ਠੰਡਾ ਹੋ ਗਿਆ। ਬਾਣ ਠੰਡੇ ਹੋ ਗਏ ਨੇ ਬਾਣ ਥੋੜੇ ਗਿੱਲੇ ਹੋ ਗਏ ਨੇ, ਤੇ ਫੇਰ ਉਸ ਚੀਜ਼ ਨਾਲ ਜਿਹੜਾ ਫਰਕ ਪੈ ਜਾਂਦਾ।
ਹਾਂਜੀ
ਹਾਂਜੀ-ਹਾਂਜੀ ਮੈਮ।
ਚਲੋ ਵਧੀਆ ਜਲਦੀ-ਜਲਦੀ ਕੰਮ ਨਿਬੜ ਜੂਗਾ, ਸਾਰੇ
ਹਾਂਜੀ, ਹਾਂਜੀ-ਹਾਂਜੀ ਮੈਮ ਸਹੀ ਗੱਲ ਹੈ। ਹੋਰ ਮੈਮ ਦੱਸੋ? ਕੋਈ ਗੱਲ-ਬਾਤ?
ਹੋਰ ਵਧੀਆ ਤੁਸੀਂ ਕੀ ਕਰ ਰਹੇ ਸੀ?
ਕੁਛ ਨਹੀਂ ਮੈਂ ਟਮਾਟਰ ਤੇ, ਪਿਆਜ਼ ਚੀਰ ਰਹੀ ਸੀਗੀ।
ਠੀਕ ਹੈ ਸਬਜ਼ੀ ਬਣਾਉਗੀ ਹੁਣ ਕੋਈ?
ਹਾਂ ਨਹੀਂ ਸਬਜ਼ੀ ਨਹੀਂ ਬਣਾਉਣੀ ਹੈਗੀ, ਆਲੂਆਂ ਵਾਲੇ ਪਰੌਂਠੇ ਬਣਾਉਣੇ ਨੇ, ਆ ਜਾਓ ਖਾ ਜੋ।
ਕੋਈ ਨੀ ਜ਼ਰੂਰ।
ਹਾਂ ਆਲੂ ਵਾਲੇ ਪਰੌਂਠੇ ਬਨਣਗੇ ਬਸ ਫਿਰ ਰੋਟੀ-ਰੂਟੀ ਖਾ ਕੇ ਫਿਰ ਭਾਜੀ ਹੋਰੀ ਚਲੇ ਜਾਣਗੇ। ਫਿਰ ਆਪਾਂ ਸਫਾਈਆਂ ਕਰਾਂਗੇ। ਕਿਉਂਕਿ ਮਹਿਰੀਨ ਨੇ ਸਾਰਾ ਕੰਮ ਵਧਾ ਤਾ ਨਾ ਉਹਨੇ, ਸਵੇਰੇ ਸਾਰੇ ਕੱਪੜੇ ਭਰਤੇ ਨੇ। ਕੰਬਲ ਵਗੈਰਾ ਬੈਡ ਸ਼ੀਟ, ਸਾਰੇ ਕੱਪੜੇ ਖ਼ਰਾਬ ਕਰਤੇ।
ਚਲੋ ਕੋਈ ਨੀ ਫੇਰ ਹੁਣ ਜਦੋਂ ਹਨਾ ਬੱਚੇ ਕਰਦੇ ਨੇ ਫੇਰ ਤਾਂ ਐਵੇਂ ਹੁੰਦਾ।
ਹਾਂਜੀ ਹਾਂ। ਉਹ ਕੁਛ ਐਵੇ ਹੁੰਦਾ ਨਾ ਕਿ ਬਾਰਿਸ਼ ਵਾਲਾ ਮੌਸਮ ਹੋਇਆ ਹੋਇਆ ਹੁਣ ਕੱਪੜੇ ਵੀ ਸੁੱਕਣੇ ਬੜੇ ਮੁਸ਼ਕਿਲ ਹੋਏ ਪਏ ਆ ਅੱਜ।
ਹਾਂਜੀ।
ਪੈਣੀ ਹੈ ਕਿਉਂਕਿ ਉਹ ਚਾਹ ਨਾਲ ਗਿੱਲੇ ਹੋ ਗਏ।
ਹਾਂ-ਹਾਂ ਫੇਰ ਤੁਸੀਂ ਦੇਖ ਲਓ ਨਾ ਹੁਣ ਐਵੇਂ ਰੱਖ ਦਿਉ ਜਾ ਤਾਂ ਫੇਰ ਕੱਲ ਜੇ ਧੁੱਪ ਧੁੱਪ ਆਉਗੀ ਕੱਲ੍ਹ ਧੋ ਲਿਉ।
ਹਾਂ ਹੁਣੇ ਏਦਾਂ ਹੀ ਰੱਖ ਤੇ ਨੇ, ਹੁਣ ਤੁਸੀਂ ਦੇਖੋ ਕਿ ਅੱਧਾ ਗਿੱਲਾ ਹੈ ਕੰਬਲ, ਅੱਧਾ ਸੁੱਕਾ ਹੈ। ਕਿਉਂਕਿ ਅੱਧੇ ਤੇ ਚਾਹ ਡੁੱਲ ਗਈ ਹੈ ਨਾ।
ਹੂੰ- ਹੂੰ, ਕਿਉਂਕਿ ਹੁਣ ਤਾਂ ਫਿਰ ਉਹ ਨਾ ਸਮੈਲ ਜਿਹੀ ਆਈ ਜਾਣੀ ਹੈ ਜੀ।
ਵੈਸੇ ਉਹ ਹੁਣ ਵੀ ਆਉਂਦੀ ਪਈ ਹੈ। ਉਹਦੇ ਚੋਂ ਸਮੈਲ ਤੇ ਹੁਣ ਵੀ ਆਂਉਦੀ ਪਈ ਹੈ। ਕਿਉਂਕਿ ਉਹ ਗਿੱਲਾ ਹੋ ਗਿਆ ਨਾ।
ਹੂੰ ਹੂੰ।
ਗਿੱਲਾ ਹੋਣ ਕਰਕੇ। ਹੋਰ ਦੱਸੋ।
ਹੋਰ ਵਧੀਆ ਬਸ ਅੱਜ ਜਲ ਬਸ ਝਾੜੂ ਪੋਚਾ ਰਹਿ ਗਿਆ ਮੇਰਾ, ਬਾਕੀ ਸਾਰੇ ਕੰਮ ਹੋ ਗਏ।
ਕੱਪੜੇ ਅਸੀ ਕੱਲ ਧੋਤੇ।
ਚਲੋ ਵਧੀਆ, ਮੈਂ ਤੇ ਪਾਏ ਆ ਮਸ਼ੀਨ 'ਚ ਕੱਪੜੇ। ਤੁਸੀਂ ਇੱਕ ਦਿਨ ਛੱਡ ਕੇ ਧੋਂਦੇ ਹੋ ਕੱਪੜੇ।
ਹਾਂਜੀ ਹਾਂ ਐਵੇਂ ਹੁੰਦਾ ਵੀ, ਹਨਾ ਇਕੱਠੀ ਧੋਤੀ ਜਾ ਧੋਤੇ ਜਾਣਗੇ।
ਚਲੋ ਵਧੀਆ।
ਹਾਂਜੀ ਹਾਂ।
ਸਾਡੇ ਤੇ ਡੇਲੀ, ਇੱਥੇ ਧੋਣੇ ਹੀ ਪੈਂਦੇ ਹੈ। ਮਸਾਲੇ ਵਿੱਚ।
ਹਾਂਜੀ, ਤੁਸੀਂ ਕੀ ਕਰ ਰਹੇ ਹੋ।
ਮੈਂ ਕੁਛ ਨਹੀਂ ਬਸ, ਲਾਲ ਬਟਰ ਚੀਜ਼
ਠੀਕ ਹੈ।
ਲਾਲ ਟਮਾਟਰ ਲੀਰ ਕੇ ਲਿਆਏ ਸੀਗੇ ਬਸ ਹੁਣ ਤੜਕਾ ਲਗਾ ਦਾਂਗੇ।
ਮਤਲਬ ਤੜਕਾ ਤੁਸੀਂ, ਆਲੂ ਵਾਲੇ ਪਰੋਂਠੇ ਕਿਵੇਂ ਬਣਾਉਣੇ ਔ?
ਬਸ ਹੋਰ ਜਿੱਦਾਂ ਕਿ ਮੈਂ ਲਾਲ ਟਮਾਟਰ ਵੀ ਚੀਰ ਲਿਆ। ਤੇ ਪਿਆਜ਼ ਵੀ ਚੀਰ ਲਿਆ।
ਠੀਕ ਹੈ।
ਤੇ ਹੁਣ, ਮਤਲਬ ਕਿ ਸਰ੍ਹੋਂ ਦੇ ਤੇਲ ਦੇ ਵਿੱਚ, ਅਸੀਂ ਸਰ੍ਹੋਂ ਦਾ ਤੇਲ ਯੂਜ ਕਰਦੇ ਹਾਂ।
ਅੱਛਾ ਜੀ।
ਉਹਦੇ ਵਿੱਚ ਤੜਕਾ ਲਗਾ ਦਾਂਗੇ ਜਦੋਂ ਗੰਡੇ ਪੂਰੀ ਭੁੰਨੇ ਗਏ ਫਿਰ ਲਾਲ ਟਮਾਟਰ ਪਾ ਦਵਾਂਗੇ, ਫਿਰ ਲਾਲ ਟਮਾਟਰ। ਇਹਨੂੰ ਵੀ ਸੇਕ ਲਵਾ ਕੇ।
ਅੱਛਾ ਤੁਸੀਂ ਮਤਲਬ ਆਲੂਆਂ ਨੂੰ ਭੁੰਨ ਉਹ ਕਰਦੇ ਹੋ ਤਲ ਕੇ ਫੇਰ ਅਹ।
ਨਹੀਂ ਆਲੂਆਂ ਨੂੰ ਨਹੀਂ ਆਲੂਆਂ ਨੂੰ ਨਹੀਂ ਤਲਦੇ ਹੈਗੇ ਅਸੀ, ਹਾਂ ਮਤਲਬ ਕਿ। ਪਿਆਜ਼ ਤੇ ਟਮਾਟਰ ਦਾ ਤੜਕਾ ਬਣਾ ਦਿੰਦੇ ਹਾਂ। ਤੇ ਆਲੂ ਤੜਕਾ ਲਗਾਉਣ ਤੋਂ ਬਾਅਦ ਜਦੋਂ ਠੰਡਾ ਹੋ ਜਾਂਦਾ ਤੜਕਾ ਫੇਰ ਉਹਦੇ ਵਿੱਚ ਆਲੂ ਮਿਕਸ ਕਰ ਦਿੰਦੇ ਆਂ।
ਤੇ ਹਾਂਜੀ।
ਫਿਰ ਬਣਾਉਂਦੇ ਹਾਂ।
ਠੀਕ ਹੈ।
ਹਾਂਜੀ, ਹਾਂ।
ਅਸੀਂ ਤਾਂ ਬਿਨਾ ਗੰਡੇ ਪਿਆਜ ਤੇ ਟਮਾਟਰ ਪਾਕੇ ਬਣਾਉਂਣੇ ਆ, ਕਿਉਂਕਿ ਅਸੀਂ ਖਾਂਦੇ ਨਹੀਂ।
ਲਾਲ ਟਮਾਟਰ ਖਾਣ ਵਾਲੇ ਨੀ ਹੁੰਦਾ, ਕੋਈ ਪਿਆਜ ਖਾਣ ਵਾਲਾ ਨੀ ਹੁੰਦਾ ਇਹ
ਹਾਂਜੀ ਹਾਂ ਤਾਂ ਹੀ ਕਰਕੇ ਕਹਿ ਰਹੇ ਹਾਂ, ਅਸੀਂ ਟਮਾਟਰ ਵਗੈਰਾ ਪਾਉਂਦੇ ਫਿਰ ਖਾਧਾ ਨੀ ਜਾਂਦਾ ਹੈਗਾ।
ਹਾਂ, ਉਹ ਵਿੱਚੋਂ ਹੁੰਦੇ ਨੇ ਗਏ। ਜਿਵੇਂ ਭਾਂਜੀ ਆ ਉਹ ਕਹਿੰਦੇ ਮੈਂ ਪਿਆਜ ਨੀ ਖਾਣਾ ਪਰ ਉਹਨੂੰ ਕਿਹੜਾ ਪਤਾ ਲੱਗਣਾ ਹਲੇ ਛੋਟੀ ਹੈ।
ਸਹੀ ਗੱਲ ਹੈ, ਮੈਂ ਵੀ ਸੁਣਿਆ ਸੀ ਕਹਿੰਦੇ ਮਹਿਰੀਨ ਵੀ ਮਹਿਰੀਨ ਗੰਡੇ ਜਮਾ ਨੀ ਪਸੰਦ ਕਰਦੀ ਹੈਗੀ ਵੀ
ਉੰਝ ਗੰਡੇ ਵਾਲੇ ਹੱਥ ਵੀ ਹੋਣਗੇ ਤਾਂ ਗੰਡੇ ਹਾਂ ਗੰਢੇ ਚ ਮਤਲਬ ਹੱਥਾਂ ਚੋਂ ਸਮੈਲ ਆ ਰਹੀ ਹੋਏਗੀ ਨਾ ਤਾਂ ਉਹ ਹੱਥ ਦੀ ਵੀ ਚਾਹ ਨੀ ਪੀਏਗੀ ਉਹਦੇ ਹੱਥ ਰੋਟੀ ਵੀ ਨੀ ਖਾਏਗੀ ਉਹਨੂੰ ਲਵੇ ਵੀ ਨੀ ਲੱਗ ਦੇਗੀ ਜੇ ਹੱਥਾਂ ਚ ਸਮੈਲ ਆ ਰਹੀ ਹੈ ਪਿਆਜ਼ ਦੀ।
ਹਾਂਜੀ ਹਾਂ ਇਧ ਮੇਰਾ ਗ ਹੈ
ਠੀਕ ਹੈ।
ਉਹ ਵੀ ਜੇ ਹਨਾ ਮੰਮੀ ਰੋਟੀ ਡੈਡੀ ਵੀ ਤੇ ਮੰਮੀ ਵੀ ਰੋਟੀ ਨਾਲ ਸਾਰੇ ਹੋਣਗੇ ਕਹਿਣਗੇ ਮੇਰੇ ਨਾਲ ਨਾ ਸੋਇ
ਹਾਂ ਏਦਾਂ ਹੀ ਕਰਦੇ ਨੇ ਪਿਆਸ ਤੋਂ ਪਤਾ ਨੀ ਕੀ ਦਿੱਕਤ ਹੈ ਇਹਨਾਂ ਨੂੰ।
ਹਾਂਜੀ ਹੁਣ ਤਾਂ ਜਫਲ ਬਾਹਲੀ ਹੋ ਰਹੀ ਹੈ ਪਹਿਲਾਂ ਨੀ ਹੁੰਦੀ ਸੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਪਿਆਜ ਕੀ ਹੈ।
ਹਾਂ ਨਾ ਸਹੀ ਗੱਲ ਹੈ ਖਾਂਦੇ ਜਿੱਦਾਂ ਨਹੀਂ ਆਪਾਂ ਪਿਆਜ਼ ਖਾ ਵੀ ਲੈਂਦੇ ਹ ਨਾ ਜਿਵੇਂ ਕੋਈ ਵਧੀਆ ਜਿੱਦਾਂ ਮੂੰਗੀ ਦੀ ਦਾਲ ਹੋ ਗਈ ਕੱਦੂ ਦੀ ਹੋ ਗਈ ਉਸ ਚੀਜ਼ ਨਾਲ ਪਿਆਜ ਖਾਧਾ ਵੀ ਜਾਂਦਾ।
ਹਾਂਜੀ ਹਾਂ।
ਹੋਰ ਦੱਸੋ?
ਹੋਰ। ਵਧੀਆ ਬਸ ਕੰਮ ਕਰੀ ਜਾ ਰਹੀ ਸੀ ਹੁਣ ਨਾਲ ਨਾਲ ਔਨਲਾਈਨ ਕੰਮ ਚਲਾ ਲਿਆ। ਵਧੀਆ ਮਤਲਬ ਹੁਣ ਆਪਣਾ ਖਰਚਾ ਕੱਢ ਲਿਆ ਕਰਾਂਗੀ ਮੈਂ।
ਹਾਂ ਹਾਂ। ਤਿੰਨ ਅੱਜ ਮੈਡਮ ਨਾਲ ਹੋ ਗਈ ਸੀ ਗੱਲ ਮੈਡਮ ਦੇ ਮੈਸਜ ਆਏ ਸੀਗੇ
ਠੀਕ ਹੈ।
ਹਾਂਜੀ, ਹਾਂ ਕਿ ਉਹਨਾਂ ਨੂੰ ਕਾਫ਼ੀ। ਪਰਸਨ ਚਾਹੀਦੇ ਐ, ਰਿਕਕਾਰੋਡਿੰਗ ਵਾਲੇ ਵੀ ਚਾਹੀਦੇ ਐ, ਟਰਾਂਸ ਵੈਲੀਡੇਸ਼ਨ ਵਾਲੇ ਵੀ ਤੇ ਫਿਰ ਮੈਂ ਤੁਹਾਡਾ ਦੋਵਾਂ ਦਾ ਨਾਮ ਲਿਖਵਾ ਦਿ ਕੀਤਾ ਤੇ ਤੁਹਾਡੇ ਦੋਵਾਂ ਦਾ ਨੰਬਰ ਭੇਜ ਦਿੱਤਾ, ਆਪਣਾ ਕਰਿਓ ਧਿਆਨ ਨਾਲ, ਕੋਈ ਗਲਤ ਜਾਂ ਕੋਈ ਮਿਸਟੇਕ ਵਗੈਰਾ ਨਾ ਕਰਿਓ। ਘੱਟ ਕਰ ਲਿਓ ਪਰ ਸਹੀ ਕਰ ਲਿਓ ਕਿਉਂਕਿ ਜੇ ਤੁਸੀਂ ਗ਼ਲਤ ਕਰੋਗੇ ਨਾ ਤੁਹਾਨੂੰ ਪੇਮੈਂਟ ਨਹੀਂ ਚੀਜ਼ ਦੀ ਮਿਲੇਗੀ, ਤੁਸੀਂ ਦੇਖੋ ਮਿਹਨਤ ਵੀ ਕਰੋਗੇ ਟਾਈਮ ਖ਼ਰਾਬ ਹੀ ਕਰੋਗੇ ਜੇ ਧਿਆਨ ਨਾਲ ਹੀ ਕਰੋਗੇ ਗਲਤੀਆਂ ਕਰੋਗੇ ਤਾਂ ਉਸ ਚੀਜ਼ ਦੀ ਤੁਹਾਨੂੰ ਪੇਮੈਂਟ ਵੀ ਨਹੀਂ ਮਿਲੇਗੀ। ਫਲੋ ਵੈਲੀਡੇਟਰ ਨੂੰ ਮਿਲੇਗੀ ਨਾ ਮੈਡਮ ਨੇ ਦੇਖੁ ਤੁਹਾਨੂੰ ਤੁਸੀ ਗਰੁੱਪ ਓਦੇ ਵਿਚ ਜੁਆਇਨ ਉਹਦੇ ਵਿੱਚ ਸਾਫ਼ ਲਿਖਿਆ
ਹਾਂਜੀ।
ਪੜਿਆ ਹੋਇਆ ਤੁਸੀਂ ਮੈਸੇਜ?
ਨਹੀਂ
ਹੈਲੋ।